ਹਾਂਜੀ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
ਹੋਰ।
ਵਧੀਆ ਵਧੀਆ ਤੁਸੀਂ ਸੁਣਾਓ ਜੀ ਠੀਕ ਹੋ।
ਹਾਂਜੀ ਠੀਕ। ਹਾਂਜੀ ਬਸ ਜੀ ਹੁਣੇ ਨਾਸ਼ਤਾ ਨੁਸ਼ਤਾ ਕਰਕੇ ਫ੍ਰਰੀ ਹੋਏ ਆ ਹਜੇ। ਹਾਂਜੀ ਤੁ ਨਾਸ਼ਤੇ ਜ ਆਲੂ ਬਣਾਏ ਸੀ ਅਸੀਂ ਹਾਂਜੀ ਨਹੀਂ ਜੀ ਸੁੱਕੇ ਸੁੱਕੇ ਨਾਸ਼ਤੇ ਨਾਲ ਚੱਲ ਜਾਂਦੇ ਨੇ ਸੁੱਕੇ ਆਲੂ
ਹਾਂਜੀ
ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਠੀਕ ਨੇ
ਹਾਂਜੀ ਤੇ ਮੈਂ ਪੁੱਛਣਾ ਸੀ ਤੁਹਾਡੇ ਕੋਲੋਂ ਕੀ ਤੁਸੀਂ ਵੀ ਜਿਆਦਾ ਟੀ ਵੀ ਵੇਖ ਦੇ ਪਹੀ ਹੈ ਤੁਹਾਨੂੰ ਕਿ ਫੋਨ ਚਲਾ ਕੇ ਸੀ ਮਿਊਜਿਕ ਟੀ ਵੀ ਆ ਨਹੀਂ ਵੋਚਿੰਗ ਟੀ ਵੀ ਜਾਂ ਯੂਜਿੰਗ ਮੋਬਾਈਲ
ਦੋਨੋ ਹੀ ਚੀਜ਼ਾਂ ਜੀ ਚਲਾ ਲੈਈਆ ਦੀਆਂ ਟੀਵੀ ਵਿਚ ਚ ਵੀ ਕੋਈ ਮੂਵੀਜ਼ ਕੋਈ ਅੱਛੀ ਆ ਜਾਏ ਆਪਣੇ ਪਸੰਦ ਦੀ ਟੀ ਵੀ ਦੇਖ ਲਈ ਦਾ ਤੇ ਫੋਨ ਵੀ ਚਲਾਈ ਦਾ ਹੁੰਦਾ ਕਿ ਫੋਨ ਵਗੈਰਾ ਤੇ ਇਨਸਾਨ ਐਸਾ ਹੋ ਗਿਆ ਨਾ ਹਾਂ ਮੈਂ ਤੇ ਇਸ ਟਾਈਮ ਜਿਆਦਾ ਫੋਨ ਚ ਹੀ ਹੋ ਗਿਆ ਹਾਂਜੀ ਟੀ ਵੀ ਦੇ ਨਿਆਣੇ ਵੀ ਬੜੇ ਘੱਟ ਵੇਖਦੇ ਨੇ
ਹੂੰ ਜੀ ਹਾਂ
ਅਸੀਂ ਫੋਨ ਹੀ ਦੇਖਦੇ ਆ
ਐਸਾ ਕਿਉਂ ਬਈ ਟੀ ਵੀ ਕਿਉਂ ਬੰਦ ਕਰਤੀ ਨੀ ਵੇਖ ਨੀ ਫੋਨ ਹੀ ਜ਼ਿਆਦਾ ਕਿਉਂ ਹੋ ਗਿਆ
ਦੇਖੋ ਹਰ ਕਿਸੇ ਨੂੰ ਸ਼ੌਂਕ ਪੈ ਗਿਆ ਫੋਨ ਦਾ ਜੋ ਚੀਜ਼ ਵੀ ਵਿੱਚ ਸਰਚ ਕਰੋ
ਫਾਇਦਾ ਹੋਏਗਾ ਨਾ ਜਿਵੇਂ ਟੀਵੀ ਚ ਫਾਇਦਾ ਜਾਂ ਉਹਦੇ ਚ ਜ਼ਿਆਦਾ ਫਾਇਦਾ
ਪਰ ਦੇਖੋ ਹਰ ਕੋਈ ਇਹ ਕਹਿੰਦਾ ਕਿ ਚਲੋ ਨਾਲ ਹੀ ਫੋਨ ਚ ਜੋ ਆਪਾਂ ਦੇਖਣਾ ਜਿਹੜੀ ਮੂਵੀ ਦੇਖਣੀ ਹੈ ਕੁਛ ਵੀ ਦੇਖਣਾ ਫੋਨ ਚ ਨਾਲ ਦੇ ਨਾਲ ਆ ਜਾਂਦੀ ਹੈ ਅੱਛਾ ਟੀ ਵੀ ਚ ਆਪਣਾ ਰੁਕਣਾ ਪੈਂਦਾ ਦੇਖਣਾ ਪੈਂਦਾ ਉਹ ਕੁਛ ਦੇਣਗੇ ਮੂਵੀ ਆਪਣੀ ਤਰਫੋਂ
ਹੂੰ
ਤਾਂ ਆਪਾਂ ਉਸਨੂੰ ਦੇਖਣਾ
ਟੀਵੀ ਤੇ ਐਵੀਐ ਨਾ ਕੀ ਬੰਦਾ ਪੈਲੇ ਟਾਈਮ ਚ ਹੁੰਦਾ ਸੀ ਚਲੋ ਜੀ ਨ ਨਾਸਤਾ ਗਾਣੇ ਆਰਾਮ ਨਾਲ ਬਹਿ ਕੇ ਸਾਰੇ ਇੱਕ ਇਕੱਠ ਹੋ ਕੇ ਦੇਖਣਾ
ਹਾਂ ਪੈਲੇ ਹਾਂਜੀ ਪੈਲੇ ਟਾਈਮ ਤੋਂ ਦੇਖੋ ਇੱਕ ਵਾਰੀ ਫਿਲਮ ਆਉਂਦੀ ਸੀਗੀ ਹਫ਼ਤੇ 'ਚ ਸੁਣਿਆ ਅਸੀਂ ਮੰਮੀ ਡੈਡੀ ਦੱਸਦੇ ਸੀ ਸਾਡੇ ਹਫ਼ਤੇ ਚ ਇੱਕ ਫਿਲਮ ਆਉਣੀ ਸਾਰਿਆਂ ਨੇ ਬਹਿ ਜਾਣਾ ਇਕੱਠੇ ਤੇ ਉਹ ਫਿਲਮ ਦੇਖਣੀ ਉਹਨਾਂ ਨੇ ਇੰਤਜ਼ਾਰ ਹੁੰਦਾ ਸੀ ਵੀ ਇਸ ਟਾਈਮ ਫਿਲਮ ਆਏਗੀ
ਹਾਂਜੀ ਹਾਂਜੀ ਹਾਂ ਤੇ ਹੁਣ ਦੇਖ ਚਲ ਮੋਬਾਇਲ ਵਾਸਤੇ, ਜਿਵੇਂ ਕਹਿੰਦੇ ਨਾ ਯੂਜਿੰਗ ਮੋਬਾਇਲ, ਮੋਬਾਇਲ ਵਾਸਤੇ ਤੇ ਵੇਖਲੋ, ਜਿਆਦਾ ਅੱਛਾ ਵੀ ਹੈ ਮੋਬਾਇਲ, ਵੀ ਜਿੱਥੇ ਮਰਜੀ ਨਾਲ ਕੈਰੀ ਕਰ ਜਿੱਥੇ, ਮਰਜ਼ੀ ਲੈ ਕੇ ਜਾ ਸਕਦੇ ਹੋ, ਤੁਸੀਂ ਹਾਂਜੀ, ਜੋ ਮਰਜੀ ਤੁਸੀਂ ਚਲਾ ਸਕਦੇ ਹੋ, ਫੇਸਬੁੱਕ ਚਲਾ ਲੋ, ਟੀ ਵੀ ਵੀ ਦੇਖ, ਉਹ ਫੋਨ ਚਲਾ ਲਿਆ, ਕਿ ਇੰਸਟਾ ਚਲਾ ਲਿਆ, ਫੇਸਬੁੱਕ ਹੋ ਗਈ ਆ, ਸਨੈਪਚੈਟ ਹੋ ਗਈ। ਕੁਛ ਵੀ ਚਲਾ ਸਕਦੇ ਹਾਂ, ਫੇਸਬੁੱਕ ਤੇ ਦੇਖੋ ਨਾਟ ਕ, ਵੀ ਆ ਜਾਂਦੇ ਨੇ, ਯੂ ਟਿਊਬ
ਹਾਂ ਹਾਂਜੀ, ਜੋ ਆਪਣਾ ਦੇਖਣਾ ਤੁਸੀਂ, ਪੁਰਾਣੇ ਤੋਂ ਪੁਰਾਣਾ ਨਿਕਲ ਜਾਂਦਾ ਸੀਰੀਅਲ
ਹਾਂਜੀ, ਹਾਂ ਤੇ ਯੂ ਟਿਊਬ ਤੇ ਕੀਰਤਨ ਵਗੈਰਾ ਵੀ ਆ ਜਾਂਦੇ, ਜਿੱਥੇ ਮਰਜ਼ੀ ਦੇ ਬਲ ਕੀ ਆ ਦੇਣਗੇ, ਬੰਗਲਾ ਸਾਹਿਬ ਲਾ ਲਓ, ਦਰਬਾਰ ਸਾਹਿਬ ਹੋ ਗਿਆ, ਪਟਨਾ ਸਾਹਿਬ, ਹਜ਼ੂਰ ਸਾਹਿਬ, ਹਾਂਜੀ।
ਇੱਕ ਫੋਨ ਦਾ ਇਹ ਫਾਇਦਾ ਦੇਖਲੋ, ਅਸੀਂ ਬਾਹਰ ਵੀ ਗਏ ਤੇ ਆ, ਜਿੱਥੇ ਵੀ ਇਹ ਕੁ ਕੁਛ ਵੀ ਲਗਾ ਲੋ, ਦੇਖ ਲੋੋ, ਬਹੁਤ ਕਦਮ ਬਦਲ
ਇਸ ਕਰਕੇ, ਮਤਲਬ ਤੁਹਾਨੂੰ ਜਿਆਦਾ ਪਸੰਦ ਹੈ, ਮਤਲਬ ਫੋਨ ਜਿਆਦਾ ਚਲਾਉਣਾ ਪਸੰਦ ਕਰਦੇ ਹੋ, ਤੁਸੀ
ਹਾਂਜੀ- ਹਾਂਜੀ
ਅੱਛਾ- ਅੱਛਾ ਪਰ ਵੈਸੇ ਮੈਨੂੰ, ਮੇਰੇ ਤਰਫਓ, ਮੇਰੇ ਨਜ਼ਰੀਏ ਨਾ ਦੇਖੋ ਨਾ, ਤੇ ਮੈਨੂੰ ਤੇ ਜ਼ਿਆਦਾ ਟੀ ਵੀ ਪਸੰਦ ਹੈ ਜੀ। ਕਿਉਂਕਿ, ਟੀ ਵੀ ਤਾਂ ਪਸੰਦ ਹੈ, ਦੇਖੋ ਫੋਨ ਵਿਚ ਨਾ ਕਈ ਤਰ੍ਹਾਂ ਦਾ ਨੁਕਸਾਨ ਵੀ ਹੈ। ਕਿਉਂਕਿ ਨਿਆਣੇ ਵਿ ਕੋਲ ਹੁੰਦੇ ਨੇ, ਸੌ ਤਰ੍ਹਾਂ ਦੀ ਉਲਟ ਸੀਿੱਧ ਚੀਜ਼ਾਂ ਆ ਜਾਂਦੀਆਂ ਉੱਪਰ, ਉਹ ਨਿਆਣੇ ਵੇਖਦੇ ਨੇ, ਫਿਰ ਗ਼ਲਤ ਅਸਰ ਪੈਂਦਾ ਨਿਆਣਿਆਂ ਤੇ, ਇਸ ਕਰਕੇ ਫੋਨ ਘੱਟ ਟੀ ਪਸੰਦ ਹੈ ਜੀ, ਟੀ ਵੀ ਤਾਂ ਪਸੰਦ ਹੈ ਜੀ ਦੇਖੋ, -ਟੀ ਵੀ ਤੇ ਐਵੇਂ ਜ ਨਾ ਉਲ ਸਿੱਦੀ, ਚੀਜ਼ਾਂ ਨੀ ਆਉਂਦੀਆਂ। ਕਿਉਂਕਿ ਦੇਖੋ ਨਾ, ਉੱਥੇ ਨਾ ਵੀਡਿਓ ਵਗੈਰਾ ਨੀ ਪਾ ਕੇ ਪੈਦੀ ਹੁੰਦੀਆਂ। ਹਾਂਜੀ, ਓ ਤੇ ਹੈ ਆ ਚਲੋ ਫਿਲਮਾਂ ਆਣਗੀਆਂ, ਨਾਟਕ ਆ ਜਾਏਗਾ, ਜ਼ਿਆਦਾ ਬੱਚੇ ਕਾਰਟੂਨ ਦੇਖ ਲੈਣਗੇ, ਬ ਤਾਂ ਕਰਕੇ ਨਾ ਸਾਨੂੰ ਟੀ ਵੀ ਜ਼ਿਆਦਾ ਪਸੰਦ ਲੱਗਦੀ ਹੈ, ਚਲੋ ਇਕੱਠੇ ਹੋ ਕੇ ਬੰਦਾ ਪਰਿਵਾਰ ਦੇਖ ਸਕਦਾ ਵੈ, ਕੋਈ ਖ਼ਰਾਬੀ ਵੀ ਨਹੀਂੀ ਲੱਗਦੀ। ਤਾਂ ਕਰਕੇ ਜੀ, ਟੀ ਵੀ ਜਿਆਦਾ ਵਧੀਆ ਲੱਗਦੀ ਹੈ ਜੀ। ਸ਼ਾਮਾਂ ਵੇਲੇ, ਕੀਰਤਨ ਸਾਹਿਬ ਲਗਾ ਲਈ ਦਾ। ਸਵੇਰੇ ਕੀਰਤਨ ਲਾ ਲਈ ਦਾ, ਦਰਬਾਰ ਸਾਹਿਬ ਹੋ ਗਿਆ, ਹਾਂਜੀ ਤਾਂ ਕਰਕੇ ਕਦੇ ਐਤਵਾਰ ਹੁੰਦਾ ਹੈ ਜੀ, ਪਟਾਰਾ ਚੈਨਲ ਆਉਂਦਾ ਜੀ, ਪਟਾਰਾ ਚੈਨਲ ਤੇ ਫਿਲਮ- ਫੁਲਮ ਲੱਗੀ ਹੁੰਦੀ, ਨਵੀਂ ਆ ਜਾਂਦੀ ਹੈ, ਹਾਂਜੀ ਹਾਂਜੀ, ਪੰਜਾਬੀ ਫ਼ਿਲਮ, ਬੰਦਾ ਹੋ ਰਲ ਕੇ ਵੇਖ ਲਈਦਾ ਜੀ।
ਹਾਂਜੀ, ਚਲੋ ਐਸੀ ਬਹਾਨੇ ਪਰਿਵਾਰ ਵੀ ਇਕੱਠੇ ਬੈਂ ਜਾਂਦਾ ਜੀ, ਫੋਨ ਏ ਤੇ ਇੱਕ ਫੋਨ ਓਨੇ ਲਿਆ ਦਾ ਵੇ
ਹਾਂਜੀ, ਫੋਨ ਤਾਂਹੀ ਤੇ ਨੀ ਪਸੰਦ ਜੀ, ਫੋਨ ਐਸੀ ਚੀਜ਼ ਹੈ ਨਾ, ਕਿ ਬੰਦਿਆਂ ਨੂੰ ਅੱਡ ਅੱਡ ਕਰ ਦਾ, ਉਹ ਵੱਖਰਾ ਪਿਆ, ਉਹ ਵੱਖਰਾ ਪਿਆ, ਉਹ ਵੱਖਰਾ ਖਰਾ ਪਿਆ, ਫੋਨ ਲੈ ਲੈ ਕੇ ਪਰ ਰਬ ਜੂੰ ਪਤਾ ਨੀ ਕੀ ਫੋਨਾ ਚ ਬਿਮਾਰੀ ਪਈ ਹੈ। ਕੀ ਕੀ ਵੇਖਦੇ ਰਹਿੰਦੇ ਨੇ ਦਿਮਾਗ ਫਿਰ ਐਵੇਂ ਨਾ ਕਹਿੰਦੇ ਨਾ, ਤਾਂ ਹੀ ਬੇੜਾ ਗਰਕ ਹੋਇਆ ਪਿਆ, ਅੱਜ ਕੱਲ ਦੇ ਜਮਾਨ ਮਤਲਬ ਬੱਚਿਆਂ ਦਾ ਨਾਸ ਕਰਿਆ ਹੋਇਆ, ਸਾਰੇ ਫੋਨ ਨੇ
ਬਸ, ਸਣ ਦੇ ਸਾਰੇ ਬੱਚੇ ਵੀ ਲੜਦੇ ਨੇ।
ਹਮ ਹੋਰ ਸੁਣਾਓ ਜੀ।
ਬਸ, ਤੁਸੀਂ ਕਰ ਲਿਆ ਜੀ ਨਾਸ਼ਤਾ?
ਬਤ ਬਣਾਣਾ ਜੀ ਸੋਚ ਰਿਹਾ ਕਿ ਬਣਾਈਏ? ਆਪ ਤੇ ਕਹਿੰਦੇ ਸੀ ਜੀ ਪਾ ਪਾਸ ਤਾਜ਼ਾ ਬਣਾ ਲੈ ਪਾਸਤਾ ਜਿਆ। ਤੁਹਨੂੰ ਪਤਾ ਈ ਏ ਪਤਾ ਈ ਐ ਜੀ। ਅੱਜ-ਕੱਲ੍ਹ ਬੱਚੇ ਜੰਕ-ਫੂਡ ਜ਼ਿਆਦਾ ਖਾਂਦੇ ਨੇ। ਘਰ ਦੇ ਵੀ ਤਾਂ ਉਹ ਘੱਟ ਈ ਖਾਂਦੇ ਨੇ। ਫਾਸਟ-ਫੂਡ ਜ਼ਿਆਦਾ ਖੁਸ਼ ਹੋਕੇ ਖਾਂਦੇ ਨੇ।
ਹਾਂਜੀ। ਬੱਚਿਆਂ ਤਾਂ ਇਹੀ ਕੁੱਛ ਅੱਜ-ਕੱਲ੍ਹ ਪਸੰਦ ਐ।
ਹਾਂਜੀ-ਹਾਂਜੀ, ਬਾਹਰ ਤੋਂ ਖਵਾਂਨ ਤੋਂ ਚੰਗਾ ਨਾ ਬ‌ਈ ਘਰੇ ਬਣਾ ਲਿਆ ਜਾਏ। ਹੋਮ-ਮੇਡ ਈ ਬਣਾ ਲਿਆ ਜਾਏ। ਇਸ ਕਰਕੇ ਨਾ, ਹੋਮ-ਮੇਡ ਈ ਬੱਚਿਆਂ ਨੂੰ ਜ਼ਿਆਦਾ ਖਵਾਈ ਦਾ ਜੀ। ਹੁਣ ਬਸ ਕਹਿੰਦੇ ਪਏ ਨੇ ਪਾਸ਼ਤਾ ਬੋਆਇਲ ਕਰਾਂਗੇ ਨੇ ਜੀ। ਇੰਨਾ ਸਵਾਦ ਬਣਦਾ ਪਾਸ਼ ਤਾਂ ਮੈਂ ਤੇ ਐ ਵਾਈਟ ਸੋਸ ਹਾ। ਪਾਸਤਾ ਲੈਲ‌ਈ ਦਾ। ਉਹਨੂੰ ਲੈ ਕੇ ਪਹਿਲੇ ਧੋ ਲਈ ਦਾ ਚੰਗੀ ਤਰ੍ਹਾਂ। ਧੋ ਕੇ ਫੇਰ ਨਾ ਪਾਣੀ 'ਚ ਪਾ ਕੇ ਬੋਇਲ ਰੱਖ ਦੋ। ਉਬਲਣ ਵਾਸਤੇ ਜੀ। ਠੀਕ ਐ ਜੀ। ਉਹਦੇ 'ਚ ਨੂੰਨ-ਨੂੰਨ ਪਾ ਲੋ। ਥੋੜਾ ਜਿਹਾ ਰਫਾਈਨਡ ਪਾ ਲੋ। ਮਤਲਬ ਬੂੰ- ਦੋ, ਮਤਲਬ ਚਮਚ ਜਿਹਾ ਲਾਲੋ, ਕਿ ਚੀਪਕ ਜੀ ਨਾ ਹੋਜੇ। ਬਸ ਉਹਨੂੰ ਉਬਾਲ ਲੋੋ ਜੀ। ਉਬਾਲ ਕੇ ਫੇਰ ਪਤਲੀ-ਪਤਲੀ ਸ਼ਿਮਲਾ ਮਿਰਚ ਹੋਗੀ, ਗਾਜਰ ਹੋ ਗਿਆ, ਲੰਬੀ-ਲੰਬੀ ਅਦਰਕ ਹੋਗੀ, ਲਸਨ ਹੋ ਗਿਆ ਹਰੀ ਮਰਚਾਂ ਹੋ ਗੀਆਂ, ਪਿਆਜ ਹੋ ਗਿਆ।
ਅੱਛਾ।
ਆਹ ਕੱਟ ਕੇ ਸਾਈਡ ਤੇ ਸਬਜ਼ੀਆਂ ਤਿਆਰ ਨੇ। ਕੜਾਹੀ ਧਰੋ ਉੱਪਰ। ਰਿਫੈਂਡ ਪਾਣਾ ਆਪਣੀ ਮਰਜ਼ੀ ਐ, ਤੇਲ ਸਾੜ ਲਓ ਜਾਂ ਤੇਲ ਸਰੋਂ ਤੇਲ ਖਾਂਦੇ ਓ ਹਾਂਜੀ ਉਸ ਉਸ ਤੋਂ ਬਾਅਦ ਸਾਰੀ ਸਬਜ਼ੀਆਂ ਪਾਤੀਆਂ ਜੀ। ਸਬਜ਼ੀਆਂ ਭੁੰਨ ਲੀਆਂ। ਸੋਆ ਸੋਸ ਜੀਨੋ-ਮੋਟੋ, ਕਾਲੀ ਮਰਚ, ਸਾਰੀ ਮਤਲਬ ਸੋਸ, ਜੋ ਤੁਹਾਨੂੰ ਪਸੰਦ ਏ ਚਿਲੀ ਸੋਸ ਹੋਗੀ। ਜੇ ਜੋ ਪਸੰਦ। ਉਹ ਸੋਸਾ ਪਾਾਲੋ, ਅੱਛਾ ਜੀ। ਫੇਰ ਆਪਾਂ ਪਾ ਲੀ ਦਾ ਜੀ, ਉਹ ਪਾਸਤਾ ਪਾ ਲੀ ਦਾ ਜੀ। ਫੇਰ ਉਸ ਤੋਂ ਬਾਅਦ ਉਤੇ ਪਾਈ ਦੀ ਜੀ, ਤੰਦੂਰੀ ਮਿਉਨੀਸ ਪਾਤੀ, ਠੀਕ ਐ ਜੀ। ਉਸ ਤੋਂ ਬਾਅਦ ਜੀ ਆਪਾਂ ਉਹ ਪਾ ਦਿੰਨੇ ਆ, ਕਰੀਮ ਪਾ ਲੀ ਦਾ ਜੀ। ਉਸ ਤੋਂ ਬਾਅਦ ਥੋੜਾ ਹਲਾ ਦਈਦਾ। ਬਸ, ਉੱਤੋ ਬਟਰ ਪਾ ਲੀ ਦਾ ਥੋੜਾ ਜਿਹਾ। ਬਈ ਅਮੂਲ ਬਟਰ ਪਾਨੇ ਆ ਤਾ ਬੀ ਅੱਦਾ ਚਮਚ ਜਿੰਨਾ
ਅੱਛਾ ਜ।
ਟਿੱਕੀ ਜਿਨੀ ਲਾ ਲੋ। ਛੋਟੀ ਟਿੱਕੀ ਜੋ ਆਂਦੀ ਫੇਰ ਉਹ ਅਮੂਲ 'ਚ ਬਟਰ ਪਾ ਲੀ ਦਾ। ਕਿ ਵੀ ਸੁਵਾਦ ਜਿਹਾ ਹੋ ਜਾਂਦਾ। ਨਹੀਂ ਤੇ ਚਾਹੋ ਤੇ ਨਾ, ਉਹਦੇ 'ਚ ਈ ਭੁੰਨ ਲਓ। ਅਮੂਲ ਬਟਰ ਦੇ ਵਿੱਚ 'ਚ ਭੁੰਨ ਸਕਦੇ ਓ ਤੁਸੀਂ ਤਾਂ। ਹਾਂਜੀ, ਬਸ ਤੁਹਾਡਾ ਪਾਸ਼ਤਾ ਫੇਰ ਤਿਆਰ ਐ। ਉੱਤੋਂ ਪਾਓ ਧਨੀਆ ਪੱਤਾ ਹਲਾ ਕੇ ਧਨੀਆ ਪੱਤਾ ਪਾ ਲਵੋ। ਬਸ ਪਾਸਤਾ ਤਿਆਰ ਐ, ਸਰਵ ਕਰਦੋ ਜੀ।
ਕਰਾਂਗੇ, ਅਸੀਂ ਵੀ ਕਰਾਂਗੇ, ਜੇ ਬਣਾਵਾਂਗੇ।
ਹਾਂਜੀ, ਕਰੀਮੀ ਪਾਸਤਾ ਵੀ ਬਣਾਂਣੇ ਆ। ਉਹ 'ਚ ਨਾ ਕਰੀਮੀ ਪਾ ਸਤਾ ਨਾ, ਉਹਦੇ ਉਵੇਂ ਬਣਦਾ ਨਾ, ਜੋ ਮੈਦੇ ਥਰੂ ਬਣਦੈ। ਤਾਂ ਆਪਾਂ ਮੈਦੇ ਥੂ ਨੀ ਬਣਾਂਦੇ ਨਾ ਮੈਂ ਬ‌ਈ, ਉਹ ਅੱਛਾ ਨੀ ਲੱਗਦਾ, ਮੈਂਦੈ ਵਾਲਾ। ਐਹ ਓ ਖ਼ਰਾਬ ਈ ਤੇ ਪਾਸਤਾ ਪਹਿਲੇ ਈ ਮੈਂਦਾਂ ਹੁੰਦਾ। ਹਾਂਜੀ। ਹਾਂਜੀ ਤੇ ਤਾਂ ਕਰਕੇ ਨਾ ਸੂਜੀ ਆਲਾ ਪਾਸਤਾ ਲੇ ਕੇ ਆਨੇ ਆਪਾਂ ਵੀ। ਉਹ ਫਿਰ ਖ਼ਰਾਬ ਈ ਨੀ ਕਰਦਾ ਨਾ ਨਿਆਣਿਆਂ ਨੂੰ, ਤਾਂ ਕਰਕੇ ਵੀ।
ਹਾਂਜੀ, ਸੂਜੀ ਮੈਂ ਤਾਂ
ਹਾਂਜੀ, ਨੁਕਸਾਨ ਵੀ ਨੀ ਸੀਗਾ ਨਾ ਸਰੀਰ ਵਾਸਤੇ ਹਾਂ ਨੁਕਸਾਨ ਈ ਐ ਦੇਖੋ ਜੀ ਕਿ ਦਿਖਾਦੇ ਨੇ ਸੂਜੀ ਦਾ ਵੀ ਪਤਾ ਨੀ ਕੀ ਮਿਲਿਆ ਹੁੰਦਾ ਸੂਜੀ ਥੋੜ੍ਹੀ ਹੁੰਦੀ ਐ ਓਰੀਜਨਲ ਥੋਨੂੰ ਪਤਾ ਅੱਜ ਸਾਰੀ ਮਿਲਾਵਟ ਤੇ ਸਈ ਵੀ ਦਿੰਦੇ ਨੇ ਚੀਜ਼ਾਂ। ਹਾਂਜੀ, ਹੋਰ ਤੁਸੀਂ ਸੁਣਾਓ?
ਮੈਂ ਹੁਨ ਬਣਾਵਾਂਗੀ ਤੁਸੀਂ ਦੱਸ ਦਿੱਤੀ ਆ ਜੀ ਰੈਸਿਪੀ। ਵਧੀਆ ਲੱਗਿਆ ਮੈਨੂੰ ਬਣਾਵਾਂਗੀ ਆਪਣੇ ਬੱਚਿਆਂ ਨੂੰ ਖਿਲਾਵਾਂਗੀ ਮੈਂ ਵੀ
ਸਾਡੇ ਤੇ ਐਤਵਾਰ ਐਵੇਂ ਲੰਘ ਜਾਂਦਾ ਜੀ ਕੋਈ ਚੀਜ਼ਾਂ ਈ ਬਣਾਂਦੇ ਰੈ ਜੋ ਪੂਰੀ ਦਿਹਾੜੀ ਤਾਂ ਬਸ ਆਹ ਬਣਾ ਦੇ ਓ ਬਣਾ ਦੇ।
ਵਿਹਲੇ ਜੇ ਹੁੰਦੇ ਨੇ।
ਹਾਂਜੀ ਹਾਂਜੀ, ਬਸ ਅੱਜ ਐਤਵਾਰ ਪੂਰਾ ਦਿਨ ਐਵੇਂ ਈ ਲੰਗ ਜਾਣਾ ਜੀ।
ਹਾਂ ਅੱਛਾ ਜੀ।
ਹੁਨ ਪਾਸਤਾ ਬਣਾ ਕੇ ਹਟਾਂਗੇ ਜੀ ਉਸ ਤੋਂ ਬਾਅਦ ਨਾਲ ਨਿਆਣਿਆ ਨੂੰ ਚਾਹੀਦੀ ਜੀ ਕੋਲਡ ਕਾਫੀ ਕੋਲਡ ਕਾਫੀ
ਅੱਛਾ ਜੀ ਤੇ ਕੋਲਡ ਕੌਫੀ ਕਿਵੇ ਬਣਾਂਦੇ ਓ ਜੀ।
ਕੋਲਡ ਕੌਫੀ ਅਮੂਲ ਦਾ ਪੈਕੇਟ ਦਾ ਦੁੱਧ ਪਾ ਲਈਦਾ ਜੀ।
ਅੱਛਾ ਜੀ।
ਓਦੇ ਓਦੇ ਚ ਇੱਕ ਸਕੂਪ ਆਈਸ ਕਰ੍ਰੀਮ ਪਾ ਲਈ ਅਮੂਲ ਦੀ ਪਨੀਲਾ ਫਲੇਵਰ ਵਾਲੀ। ਓ ਚ ਕੋਫੀ ਪਾਂਦੋ ਪਾਊਚ ਜੀ।
ਠੀਕ ਐ ਜੀ।
ਬਲੈਂਡ ਕਰ ਦੋ ਚੀਨੀ ਦਿਲ ਕਰਦਾ ਆਪਣੇ ਸਾਬ ਨਾਲ ਚੀਨੀ। ਆਪਣੇ ਅੰਦਾਜ਼ੇ ਨਾਲ ਪਾਲੋ ਜਿੰਨੀ ਪਾਨੀ ਐ ਤੁਸੀਂ। ਬਰਫ਼ ਪਾਲੋ ਵਿੱਚ ਬਸ ਓਨੂੰ ਜੀਓ ਕਰ ਦੋ ਬਲੈਂਡ ਕਰ ਦੋ। ਬਲੈਂਡਰ ਵਿੱਚ ਉਸ ਤੋਂ ਬਾਅਦ ਕੱਪ ਤੇ ਗਿਲਾਸ ਲੈ ਲੋ ਕੋਫੀ ਵਾਸਤੇ ਮੱਗ। ਓਦੇ ਚ ਹਾਰਲੈ ਦੀ ਸ਼ੀਰਪ ਜੀ ਆਂਦੀ ਐ। ਓ ਸਾਈਡਾਂ ਤੇ ਲਾ ਕੇ ਨਾ ਚੋਕਲੇਟ ਵਾਲੀ ਹਾਂਜੀ ਚੋਕਲੇਟ ਸੀਗਾ। ਓ ਲਾ ਕੇ ਸਾਈਡਾਂ ਤੇ ਡਿਜ਼ਾਇਨ ਲਾਲੋ। ਕੱਪ ਦੇ ਵਿੱਚ ਕੋਲਡ ਕੋਫੀ ਪਾਦੋ ਓ ਤੇ ਦਿਲ ਡਰਾਈ ਫਰੂਟ ਪਾਣਾ। ਪਾਲੋ ਨਈ ਤੇ ਐਵੇਂ ਸਕਦੇ ਓ।
ਅੱਛਾ, ਮਾਰਕੀਟ ਵਾਲਾ ਟੇਸਟ ਆ ਜਾਂਦਾ ਜੀ।
ਹਾਂਜੀ, ਛੇਤੀ ਆ ਈ ਜਾਂਦਾ। ਕੋਲਡ ਕੋਫੀ ਲਾ ਲੋ ਚੋਕਲੇਟ ਸੇਕ ਬੋਲ ਲੋ ਵੀ ਤਿਆਰ ਐ ਹਾਂਜੀ। ਬਸ ਏਦੇ ਚ ਖੁਸ਼ ਹੋ ਜਾਂਦੇ ਨੇ ਬੱਚੇ ਕੀ ਹਾਂ ਵੀ ਚੀਜ਼ਾਂ ਮਿਲੀਆਂ ਖਾਣ ਨੂੰ।
ਠੀਕ ਐ ਜੀ ਬੱਚੇ ਖੁਸ਼ ਹੋਣਾ ਚਾਈਦੇ।
ਹਾਂਜੀ ਹਾਂਜੀ, ਸਈ ਗੱਲ ਐ ਹੋਰ ਤੁਸੀਂ ਸੁਣਾ ਦੋ ਕੁਝ?
ਬੱਸ ਮੈਂ ਵੀ ਹੁਨ ਬਣਾਵਾਂਗੀ ਤੁਸੀਂ ਕਹਿ ਦਿੱਤਾ ਵੀ।
ਹਾਂਜੀ ਹਾਂਜੀ, ਨਈ ਨਿਆਣਿਆਂ ਨੂੰ ਨਾ। ਹਾਂਜੀ ਹਾਂਜੀ, ਨਾਲ ਦੋਵੇਂ ਚੀਜ਼ਾਂ ਬਣਾ ਕੇ ਦੋ ਸ਼ੇਕ ਵੀ ਬਣਾ ਦੋ ਤੋਂ ਓ ਵੀ ਬਣਾ ਦੋ। ਆਪਾਂ ਨਾ ਬਰਫ਼ ਘੱਟ ਪਾਈ ਦੀ ਹੁੰਦੀ ਐ ਹਾਂਜੀ ਹਾਂਜੀ।
ਕਿਉਂਕਿ ਹੁਨ ਨਾਸਤਾ ਤੇ ਅਸੀਂ ਘਰ ਬੈਠੇ ਆ ਜੀ। ਹਾਂਜੀ ਦੁਪਹਿਰੇ ਵਿੱਚ ਬਣਾਵਾਂਗੇ ਜੀ ਹਾਂਜੀ।
ਹੋਰ ਸਣਾਓ ਜੀ?
ਬਸ ਜੀ ਹੋਰ ਬੱਚੇ ਤੁਹਾਡੇ?
ਬਸ ਜੀ ਹੁਨ ਉੱਠ ਕੇ ਹੁਨੀ ਉੱਠ ਕੇ ਆਇਆ ਏ ਵੀ ਵਾਜਾਂ ਮਾਰੀ ਜਾ ਰਿਆ ਬੇਬੇ ਚਾਹ ਦੇ ਦੇ ਬੇਬੇ ਚਾਹ ਦੇ ਦੇ ਬਸ ਹੁਨ ਚਾਹ ਦਵਾਂਗੇ। ਦੁੱਧ ਤੇ ਅੱਜ ਕੱਲ ਪੀ ਕੇ ਰਾਜੀ ਕੋਈ ਨੀ ਹੈਗੇ ਚਾਹ ਰੱਸਾਂ ਦੇ ਦੋ।
ਅਰੀ ਬੱਚਾ
ਦੁੱਧ ਵੇਖ ਕੇ ਤਾਂ ਪਹਿਲਾਂ ਈ ਕਰਨਗੇ ਕਿੱਥੇ ਦੁੱਧ ਲਿਆਏ ਓ ਦੁੱਧ ਲਿਆਓ। ਆਪਾਂ ਓ ਟਾਈਮ ਹੁੰਦਾ ਸੀ ਦੁੱਧ ਜੀ ਕੱਚਾ ਗਾਵਾਂ ਦਾ ਕੱਢਿਆ ਪੀਂਦੇ ਸੀ। ਸਾਹਮਣੇ ਖੜ ਕੇ, ਹਾਂਜੀ-ਹਾਂਜੀ ਹੁਣ ਕਿੱਥੇ ਪੀਂਦੇ ਨੇ।
ਨਾ ਜੀ ਨਾ ਹੁਣ 'ਤੇ ਮਲਾਈ ਵੀ ਨੀ ਵੇਖਦੇ ਬੱਚੇ ਬ੍ਰੈਡ ਨੂੰ ਮਲਾਈ ਲਗਾ ਦੋ ਨਾ ਜੀ।
ਚਲੋ ਮੈਂ ਤੁਹਾਨੂੰ ਫੇਰ ਕਰਦੀ ਆ ਜੀ।
ਠੀਕ ਏ ਜੀ ਠੀਕ ਸ ਸ਼੍ਰੀ ਕਾਲ।